ਹੈਲੋ ਹਾਂ ਸਤਿ ਸ੍ਰੀ ਅਕਾਲ ਹੋਰ ਠੀਕ ਆ ਬਸ ਐ ਡਿਨਰ ਵਗ ਗੈਰਾ ਕੀਤਾ ਸੀਗਾ ਤੇ ਹਾਂਜੀ ਬਸ ਐ ਬਾਹਰ ਆਈ ਸੀ ਐ ਮੈਂ ਥੋੜਾ ਜਾ ਪਾਰਕ ਚ ਹਾਂ ਹਾਂਜੀ ਹੋਰ ਬਸ ਮੈਂ ਹਾਂ ਬਸ ਮੈਂ ਐ ਹੀ ਪੁੱਛਣਾ ਸੀਗਾ ਵੀ ਮੈਂ ਵੀ ਤੁਸੀਂ ਕਰੇਲੇ ਵਗੈਰਾ ਕਿਵੇਂ ਬਣਾਨੇ ਓ?
ਕਰੇਲੇ ਤੇ ਪਹਿਲਾਂ ਨਾ ਛੋਟੇ ਛੋਟੇ ਭਰਮਾਂ ਬਣਾਉਂਨੇ ਆ ਉਹਨੂੰ ਚੰਗੀ ਤਰ੍ਹਾਂ ਨੂਨ ਲਾ ਕੇ ਛਿੱਲ ਕੇ ਰੱਖ ਦਿੰਨੇ ਆ ਨਾ ਹਲਕਾ ਕੱਟ ਲਗਾ ਕੇ ਤੇ ਓਹਦੇ ਬੀਜ ਵਗੈਰਾ ਕੱਢ ਲੈਂਨੇ ਆ ਫਿਰ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਭੰਨ ਕੇ ਨਾ ਫਰਾਈ ਕਰਕੇ ਪਿਆਜ਼ ਹਰੀਆਂ ਮਿਰਚਾਂ ਅਦਰਕ ਲੱਸਣ ਨੂੰ ਤੇ ਉਹਨੂੰ ਪੀਸ ਲੈਂਨੇ ਆ ਫਰਾਈ ਕਰਨ ਤੋਂ ਬਾਅਦ ਠੰਡਾ ਕਰਕੇ ਤੇ ਫਿਰ ਇੱਕ ਵਾਰੀ ਹੋਰ ਹਲ ਕਾ ਜਾ ਫਰਾਈ ਕਰ ਲੈਂਨੇ ਆ ਹਲਕਾ ਅਮਚੁਰ ਪਾ ਕੇ ਤੇ ਹਲਕਾ ਨੂਨ ਪਾ ਕੇ ਤੇ ਫੇਰ ਉਹ ਕਰੇਲੇ ਵਿੱਚ ਭਰ ਦੇੇਨੇ ਆ ਹਾਂਜੀ ਹਾਂਜੀ-ਹਾਂਜੀ ਕਰੇਲਿਆਂ ਵਿੱਚ ਤੇ ਉਹਦੇੇ ਵੇ ਵਿੱਚ ਨਾ ਓ ਗਾੜਾ-ਗਾੜਾ ਬੇਸਨ ਘੋਲ ਕੇ ਅਸੀਂ ਉਹ ਧਾਗੇ ਨਾਲ ਬੰਨਦੇ ਨੀ ਆ ਤੇ ਓ ਗਾੜਾ-ਗਾੜਾ ਵੇਸਣ ਘੁਲ ਨਾ ਪਕੌੜੇ ਵੱਕਣ ਤਲ ਦਿੰਨੇ ਆ
ਅੱਛਾ ਮਤਲਬ ਹਾਂ ਅੱਛਾ ਵੀ ਮਤਲਬ ਜਿਵੇਂ ਆਪਾਂ ਓ ਜਿਵੇਂ ਆਲੂ ਦੇ ਪਿਆਜ ਆਲੂਆਂ ਦੇ ਪਕੌੜੇ ਬਣਾਨੇ ਆ ਗੋਭੀ ਦੇ ਉਵੇਂ ਤੁਸੀਂ ਕਰੇਲਾ ਵੀ ਤੇਲ ਡਿਪ ਕਰ ਦਿੰਦੇ ਹੋਗੇ।
ਨਹੀਂ ਏਦਾਂ ਬੜੇ ਸਵਾਦ ਬੰਦੇ ਐ।
ਅੱਛਾ
ਕਰੰਚੀ ਵਗੈਰਾ ਬੰਨ ਜਾਂਦੇ ਹੋਣਗੇ ਨਾ ਵੇਸਨ ਨਾਲ ਹਾਂਜੀ-ਹਾਂਜੀ, ਹਾਂਜੀ ਇਸ ਕਰਕੇ ਫਿਰ ਉਹ ਦੀ ਵੀ ਲੋੜ ਨੀ ਪੈਂਦੀ ਹੈ ਧਾਗਿਆਂ ਨਾਲ।
ਆਹ ਵੀ ਉਹ ਜਿਵੇਂ ਉਹਦੇ ਨੇ ਮਤਲਬ ਅਹ ਬੇਸਨ ਨੇ ਉਹ ਕਰ ਲਿਆ ਨਾ ਆਪਣੇ ਆਪ ਮਿਕਸ।
ਹਾਂਜੀ ਗਾੜਾ-ਗਾੜਾ ਜਿਹਾ ਘੋਲ ਲਿਆ ਜਿਵੇਂ ਬ੍ਰੈਡ ਤੇ ਪਕੌੜੇ ਬਣਾਉਦੇ ਆ ਗਾ ਗਾੜਾ ਗਾੜਾ ਘੋਲਦੇ ਆਂ।
ਹਾਂਜੀ ਉਹਦੇ ਨਾਲ ਹੋ ਗਿਆ ਅਸੀਂ ਤਾਂ ਮਤਲਬ ਸੁੱਕਾ ਮਸਾਲਾ ਭਰਦੇ ਹਾਂ ਜਿਵੇਂ ਆ ਅਮਚੂਰ ਹੋ ਗਿਆ, ਸੁੱਕਾ ਧਨੀਆ ਹੋ ਗਿਆ, ਸੁੱਕਾ ਮਤਲਬ ਭੁਜਿਆ ਹੋਇਆ ਜੀਰਾ ਹੋ ਗਿਆ ਤੇ ਲੂਣ, ਮਿਰਚ, ਅੰਬਚੂਰ ਤੇ ਹਾਂ ਬਸ ਇਹੀਓ ਚੀਜ਼ਾਂ ਭਰਦੇ ਹਾਂ ਅਸੀਂ ਸਾਰੀਆਂ ਮਤਲਬ ਪਰੇਲਿਆਂ ਨੂੰ ਫਰਾਈ ਕਰਕੇ ਨਾ ਤੇ ਵਿੱਚ ਇਹ ਚੀਜ਼ਾਂ ਭਰ ਦਿੰਦੇ ਹਾਂ ਸਾਡੇ ਤੇ ਉੱਪਰੋਂ ਉਹ ਵੀ ਨੀ ਲਾਦੇ ਅਸੀਂ ਉੱਪਰ ਲਗਾਉਂਦੇ ਹਾਂ ਨਾ ਮਤਲਬ ਉੱਪਰੋਂ ਕਰੇ ਛਿਲਦੇ ਨੀ ਹਾਂ ਕਈ ਤਾਂ ਛਿੱਲੜ ਨੂੰ ਵੀ ਕਰਕੇ ਨਾ ਉਹ ਵੀ ਉਹ ਵੀ ਫਰਾਈ ਕਰਕੇ ਉਹ ਭਰਦੇ ਨੇ ਹਾਂ।
ਹਾਂਜੀ ਉਹ ਵੀ ਕਰਦੇ ਨੇ।
ਤੇ ਵੀ ਅਸੀਂ ਹਾਂ-
ਭਰਦੇ ਨੇ। ਪਤਾ ਕਈ ਲੋਕੀ ਨਾ ਛਿੱਲੜ ਸਬ ਜ਼ੀ ਬਣਾਉਂਦੇ ਨੇ ਜਿਵੇਂ ਛਿੱਲਣ ਨੀ ਹੁੰਦੇ ਤੋਰੀਆਂ ਛਿੱਲੜ
ਅੱਛਾ
ਕਿਤੇ ਛਿੱਲੜ ਸਬਜ਼ੀ ਬਣਦੀ ਹੈ।
ਹਾਂ ਅ ਹਾਂ ਬਸ ਓਹੀ ਗੱਲ ਆ ਅੱਜ ਕੱਲ ਤਾਂ ਸਭ ਕੁਛ ਹੀ ਕਹਿੰਦੇ ਤਾਂ ਠੀਕ ਰਹਿੰਦਾ ਤੇ ਹਮ ਅਸੀਂ ਮੈਂ ਫੇਰ ਕਿਸੇ ਵੇਲੇ ਕਿਸੇ ਵੇਲੇ ਨਾ ਮੈਂ ਇਹਨੂੰ ਕਰੇਲਿਆਂ ਨੂੰ ਛਿੱਲ ਕੇ ਨਾ ਤੇ ਇਹਦੇ-ਇਹਦੇ ਮਤਲਬ ਵੱਖਰੇ ਧੋ ਲੈਨੀ ਆ। ਵੱਖਰੇ ਧੋ ਕੇ ਇਹਨੂੰ ਸੁਕਾ ਕੇ ਨਾ ਤੇ ਫੇਰ ਉਹਦੇ ਜਿਹੜਾ
ਜਿਹੜਾ ਮੈਂ ਸੁੱਕਾ ਮਸਾਲਾ ਹਾਂਜੀ, ਤੇ ਉਹਦੇ ਵਿਚ ਮੈਂ ਦੇ ਵਿਚ ਮਤਲਬ ਫਰਾਈ ਕਰ ਲੈਨੀ ਆ ਹਾਂਜੀ, ਤੇ ਫਿਰ ਮੈਂ ਓਦੇ ਵਿਚ ਭਰ ਕੇ ਨਾ ਹਾਂਜੀ ਫੇਰ ਬਾਅਦ ਚ ਤੜਕਾ ਲਾਂਦੇ ਹੋ ਗਏ। ਹਾਂ ਬਾਦ ਚ ਮੈ ਕਿ ਕਹਿੰਦੇ ਧਾਗੇ ਨਾਲ ਬੰਨ ਕੇ ਨਾ ਹਾਂਜੀ ਤੇ ਫਿਰ ਥੋੜਾ ਜਿਹਾ ਨਾ ਸਾਡੇ ਗਲੇ ਹੋਏ ਖਾਂਦੇ ਨੇ ਜਿਆਦਾ ਗੱਲੇ ਅੱਛਾ-ਅੱਛਾ ਹਾਂ ਫਿਰ ਮੈਨੂੰ ਕਾਫੀ ਪਾਣੀ ਪਾਣਾ ਪੈਂਦਾ।
ਪੂਰਾ ਪਾ
ਪੂਰਾ ਪਾਣੀ ਨਾ ਪਾ ਕੇ ਹਾਂਜੀ ਚੰਗੀ ਤਰਾਂ ਗਾਲਦੀ ਆਂ ਏਨਾਂ ਨੂੰ ਅੱਛਾ-ਅੱਛਾ ਹਾਂ ਫੇਰ ਪਿਆਜਾਂ ਨੂੰ ਮੈਂ ਅਲਗ ਕਰਦੀ ਆਂ ਪਿਆਜ਼ ਕੜੇ- ਕੜੇ ਸਵਾਦ ਲਗਦੇ ਨੇ ਕਚੇ- ਕਚੇ ਸਵਾਦ ਲਗਦੇ ਨੇ ਹਾਂਜੀ- ਹਾਂਜੀ ਓਹ ਤਾਂ ਹੈ।
ਉਹਦੇ ਵਿੱਚ ਪਾਵਾਂਗੀ ਤੇ ਫੇਰ ਉਹ ਕਾਫ਼ੀ ਤਰ ਗਲ ਜਾਣਗੇ ਹਾਂ ਤੇ ਫੇਰ ਇਸ ਕਰਕੇ ਮੈਂ ਨਾ ਉਹ ਬਾਅਦ ਚ, ਉਹਨਾਂ ਨੂੰ ਫਰਾਈ ਕਰਕੇ ਪਿਆਜਾਂ ਨੂੰ ਮੈਂ ਬਾਹਰ ਕੱਢ ਲੈਦੀ ਆਂ ਤੇ ਫੇਰ ਉਸ ਤੋਂ ਬਾਅਦ ਮੈਂ ਕਰੇਲੇ ਪਾ ਕੇ ਹੂੰ ਵਿਦ
ਧਾਗੇ-ਧੁਗੇ ਬੰਨ ਕੇ ਕਰੇਲੇ ਪਾ ਕੇ ਤੇ ਫੇਰ ਉਸ ਚ ਹਾਂ ਫੇਰ ਉਹ ਪਾ ਦਈਦੇ ਆ, ਅੱਛੇ ਲੱਗਦੇ ਨੇ ਵੀ ਕਰੇਲੇ ਮੈਂ ਤਾਂ ਤਕਰੀਬਨ ਬਣਾ ਕੇ ਰੱਖਦੀ ਆਂ, ਮੇਰੇ ਫਰਿਜ ਚ ਕਰੇਲੇ ਹੁੰਦੇ ਆ ਕਹਿੰਦੇ ਚੱਲ ਕਿਸੇ ਅਚਾਰ ਦਾ ਕੰਮ ਕਰਦੇ ਆ ਨਾ। ਕਹਿਣਾ ਹਾਂਜੀ, ਦਾਲ ਨਾਲ ਸਵਾਦ ਲੱਗਦੇ ਆ ਦਾਲ ਹੋ ਜੇ, ਪਰੋਠੀ ਨਾਲ ਕਰੇਲੇ ਸੁਆਦ ਲੱਗਦੇ ਆ।
ਹੂੰ, ਬਸ ਸਾਡੇ ਕਹਿੰਦੇ ਨੇ ਕਿ ਆਹ ਵੀ ਉਹ ਅਚਾਰ ਦੇ ਬਦਲੇ ਨਾ ਤੁਸੀਂ ਆਹ ਕਰੇਲੇ ਦੇ ਦਿਆ ਕਰੋ ਸਾਨੂੰ ਆ ਕਰੇਲੇ ਹਾਂ, ਕਰੇਲੇ ਸੁਆਦ ਵਧੀਆ ਲੱਗਦੇ ਨੇ।
ਹਾਂਜੀ, ਨਾ ਵੀ ਬਣ ਕੇ ਵੀ ਅੱਛੇ ਬਣਦੇ, ਇੱਕ ਉਹ ਬਣਦੇ ਨਾ ਬੈਂਗਨ ਹੁੰਦੇ ਫੀਤੇ
ਹਾਂ, ਫੀਤੇ ਕਈ ਤਾਂ ਵੇਸਣ ਵਾਲੇ ਵੀ ਬਣਾਦੇ ਨੇ, ਹਨਾ ਤੁਸੀਂ ਕਿਹੜੇ ਬਣਾਂਦੇ ਹੋ?
ਵੇਸਨ ਨਾਲ ਵੀ ਪਕੌੜੇ ਬਣਦੇ ਐ।
ਨਹੀਂ-ਨਹੀਂ, ਬੇ ਸਾਡੀ ਗੁੜੀਆ ਆਈ ਸੀ ਨਾ, ਉਹਨੂੰ ਜ਼ਿਆਦਾ ਮਤਲਬ ਜਿਆਦਾ ਨੀ ਲਗਾਣਾ ਹੁੰਦਾ, ਉਹ ਤਾਂ ਆਪਾਂ ਡਿਪ ਕਰਦੇ ਆ ਨਾ ਬੇਸਣ ਵਿੱਚ ਤੇ ਇਹਨੂੰ ਡਿਪ ਨੀ ਕਰਨਾ ਇਹਦੇ ਉੱਪਰ ਤੁੜਨਾ।
ਅੱਛਾ, ਅੱਛਾ ਹਾਂ, ਸਾਡੀ ਉਹ ਕੁੜੀ ਆਈ ਸੀਗੀ। ਹਾਂਜੀ ਤੇ ਮੰਡੇ ਵਾਲੇ ਤੇ ਉਹਨੇ ਨਾ ਉੱਪਰ ਆਟੇ ਦਾ ਆਟਾ ਤੁੜਿਆ ਸੀਗਾ। ਅੱਛਾ, ਅੱਛਾ-ਅੱਛਾ। ਹਾਂ, ਤੇ ਉਹ ਵਾਹ ਕਰੰਚੀਪਨ ਜਾ ਆ ਜਾਂਦਾ ਉਹਦੇ ਨਾਲ ਆਟਾ ਲਾਈਏ ਜਾਂ ਬੇਸਨ ਲਾਈਏ, ਹਾਂਜੀ-ਹਾਂਜੀ ਤੇ ਤੁਸੀਂ ਮਤਲਬ ਕਿਵੇਂ ਪੂਰੇ ਸਿੰਪਲ ਹੀ, ਮੈਂ ਤਾਂ ਸਿੰਪਲ ਹੀ ਬੈਂਗਨ ਨੂੰ ਕੱਟ ਕੇ ਨਾ ਗੋਲ-ਗੋਲ ਮਤਲਬ ਥੋੜੇ ਮੀਡੀਅਮ ਸਾਈਜ਼ ਦੇ ਗੋਲ-ਗੋਲ ਕੱਟ ਕੇ
ਅੱਛਾ।
ਤੇ ਹਲਕਾ ਤੇਲ ਲਗਾ ਕੇ ਤੇ ਉੱਤੇ ਨੂਣ-ਮਿਰਚ ਤੇ ਅੰਬਚੂਰ ਪਾ ਦਿੰਦੇ ਹਾਂ। ਤੇ ਫੇਰ ਉਹਨੂੰ ਤਵੇ ਤੇ ਫਰਾਈ ਕਰਦੇ ਆ, ਇੱਕ-ਇੱਕ, ਦੋ-ਦੋ ਕਰਕੇ
ਅੱਛਾ, ਹਾਂ ਉਹ ਵੀ ਅੱਛੇ ਲੱਗਦੇ ਆ।
ਦੀ ਤੇ ਕਈ ਹਾਂਜੀ-ਹਾਂਜੀ, ਬੰਗਾਲੀ ਲੋਕ ਵੀ ਇਹੀ ਕਰਦੇ ਆ, ਬੰਗਾਲੀ ਲੋਕ ਅਸੀਂ ਨੂਣ-ਮਿਰਚ ਪਾਂਦੇ ਹਾਂ ਨਾ, ਬੰਗਾਲੀ ਲੋਕ ਖਾਲੀ ਇੰਝ ਹੀ ਚੱਲਦੇ ਆ, ਖਾਲੀ ਬੈਂਗਣ ਪੀਸ ਕਰਕੇ ਤੇ ਉਹਦੇ ਉੱਤੇ ਨਾ ਉਹ ਸੋਇਆ ਸੋਸ ਪਾ ਕੇ ਨਾ ਇੱਕ ਭਾਂਡੇ ਚ ਪਿਆਜ, ਟਮਾਟਰ ਬਟਰ ਬਰੀਕ-ਬਰੀਕ ਕੱਟ ਕੇ ਹਰੀ ਮਿਰਚਾਂ ਅੱਛਾ, ਤੇ ਵਿੱਚ ਚ ਨੂਨ ਪਾਂਦੇ ਆ ਵਿੱਚ ਹਲਕੀ ਕਾਲੀ ਮਿਰਚ ਪਾ ਕੇ ਤੇ ਹਲਕਾ ਨਿੰਬੂ ਪਾ ਕੇ ਤੇ ਸੋਇਆ ਸੌਸ ਪਾ ਕੇ ਬੈਂਗਣਾ ਦੇ ਉੱਤੇ ਪਾ ਕੇ ਖਾਂਦੇ ਆ ਉਹਨੂੰ ਬੋਲਦੇ ਬੈਗਣ ਪੋਸ਼ਤਾ ਅੱਛਾ, ਅਸੀਂ ਤੇ ਕਦੇ, ਮੈਂ ਨਾ, ਮੈਂ ਤਾਂ ਸੁਣਿਆ ਵੀ ਨਹੀਂ ਮੈਂ ਤਾਂ ਇਹ ਵਾਲਾ, ਨਹੀਂ ਇਹ ਬੰਗਾਲੀ ਲੋਕ ਖਾਂਦੇ ਆ
ਅੱਛਾ ਤੇ ਹੋਰ ਕੋਈ ਨੀ ਵਧੀਆ ਆਈਟਮਾਂ ਤਾਂ ਵਧੀਆ ਪਰ ਬਣਾਈ ਤਾਂ ਕੁੱਛ ਮਰਜੀ ਜਾਓ ਪਰ ਅੱਜ ਕੱਲ ਇੰਨੀ ਗਰਮੀ ਸਿਰਫ਼ ਰੋਟੀਓ ਹੀ ਬਣਦੀ ਹਾਂ ਹਾਂ ਮਸਾਂ ਰੋਟੀ ਬਣ ਜਾਏ ਓਹੀਓ ਬਹੁਤ ਏ
ਜੀ ਹਰ ਚੀਜ਼ ਪਕੌੜੇ ਬਣਾਣ ਲੱਗ ਗਈ ਲੋਕੀ ਦੇ ਗੋਭੀ
ਗੋਭੀ ਦੀ ਹਾਂ ਪਿਆਜ ਸ਼ਿਮਲਾ ਮਿਰਚ
ਪਈ
ਹਾਂ ਭੇ ਨਹੀਂ ਭੇ ਦੇ ਪਕੌੜਿਆਂ ਨੂੰ ਏਦਾਂ ਕਰਦੇ ਨਾ ਭੇ ਨੂੰ ਥੋੜਾ ਉਬਾਲ ਲੈਂਦੇ ਆ ਨਾ ਉਬਾਲ ਕੇ ਸੁਕਾ ਕੇ ਤੇ ਫੇਿਰ ਉਵੇਂ ਜਿਵੇਂ ਆਪਾਂ ਬੇਸਨ ਵਿੱਚ ਡਿਪ ਕਰਕੇ ਤੇ ਹਾਂ ਏਦਾਂ ਏਦਾਂ ਵੀ ਬਣਾਉਦੇ ਆ ਅਸੀਂ ਵੀ ਪਹਿਲੀ ਵਾਰ ਆਏ ਸੀਗੇ ਉੱਥੇ ਮੇਰੇ ਸਾਡੇ ਰਿਸ਼ਤੇਦਾਰਾਂ ਚ ਕਿਸੇ ਦਾ ਵਿਆਹ ਸੀ
ਅਛਾ ਅਛਾ ਉਹਨਾਂ ਬਣਿਆ ਸੀ ਮੈਂ ਟਰਾਈ ਕਰਗੀ ਬਸ ਤੇਲ ਪਾ
ਡਿੱਪ ਕਰਕੇ ਤੇ ਪਰ ਬੇਸਣ ਵਿੱਚ ਥੋੜਾ ਥੋਮ ਥੋਮ ਵਧੀਆ
ਹਾਂਜੀ ਉਹ ਤੇ ਹੈ ਅਦਰਕ ਲਸਣ ਪਾਓ ਲੂਣ ਮਿਰਚ ਪਾਓ ਅਜਵੈਨ ਵਗੈਰਾ ਪਾਓ
ਹਾਂਜੀ ਅਜਵਾਣ ਲੂਣ ਮਿਰਚ ਤੇ ਬਸ ਓਹੀ ਗਲ ਨਾ ਪਕੌੜੇ ਜਿਨ੍ਹਾਂ ਮਰਜ਼ੀ ਬਣਾਉਣ ਸਾਡੇ ਸਿੰਪਲ ਪਕੌੜੇ ਬਣਾ ਬਣਾਵਾਂਗੇ ਨਾ ਤੇ ਸਾਡੇ ਵੱਡੇ ਭਾਈ ਸਾਹਿਬ ਨੂੰ ਪਸੰਦ ਨੀ ਆਉਂਦੇ ਉਹ ਕਹਿੰਦੇ ਗੋਭੀ ਦੇ ਬਣਾਓ ਉਹਨਾਂ ਨੂੰ ਗੋਭੀ ਜ਼ਿਆਦਾ
ਅੱਛਾ ਅੱਛਾ ਹਾਂਜੀ ਹਾਂਜੀ
ਹਮ ਸਬਜ਼ੀ ਤਾਂ ਪਸੰਦ ਨੀ ਕਰਦੇ ਖਾਣੀ ਗੋਭੀ ਦੀ ਨਹੀਂ ਨਹੀਂ ਗੋਭੀ ਦੀ ਸਬਜ਼ੀ ਪਸੰਦ ਨੀ ਕਰਦੇ
ਨਾ ਨਾ ਉਹ ਵੱਖਰੀ ਹੁੰਦੀ ਆ ਨਵੀਂ ਨਵੀਂ ਆਉਂਦੀ ਨਾ ਉਹ ਖਾਂ ਲੈਂਦੇ ਨੇ ਹਾਂਜੀ ਹਾਂਜੀ ਚਾਵਲਾਂ ਵਾਲੀ ਸਾਡੇ ਸਾਰਾ ਕੁਛ ਖਾ ਲੈਂਦੇ ਦੀ ਰੋਟੀ ਵੀ ਆ ਮੱਕੇ ਦੀ ਬਣਦੀ ਹੈ ਚਾਵਲ ਦੀ ਬਣਦੀ ਹੈ ਆਲੂ ਬਣਾਓ ਆਲੂ ਵਾਲੀ ਰੋਟੀ ਚਾਵਲਾਂ ਦੀ ਹਾਂਜੀ ਨਹੀਂ ਨਹੀਂ ਚਾਵਲਾਂ ਦੇ ਆਟੇ ਦੀ ਚਾਵਲ ਦਾ ਆਟਾ ਲੈ ਕੇ ਨਾ ਵਿੱਚ ਆਲੂ ਪਾਲੋ ਹੋਏ ਵਿੱਚ ਲੂਣ ਪਿਆਜ ਲੂਣ ਪਾਲੋ ਪਾ ਲੋ ਅਮਚੂਰ ਪਾ ਲਓ ਜਵੈਨ ਪਾ ਲਓ ਤੁਹਨੂੰ ਚੰਗੀ ਤਰ੍ਹਾਂ ਮਨ ਲੋ ਆਟੇ ਨੂੰ ਚਾਵਲਾ ਚਾਵਲਾਂ ਵਾਲੇ ਅਟੇ ਆਲੂਆਂ ਨਾਲ ਹਾਂਜੀ ਹਾਂਜੀ ਫਿਰ ਤੇਲ ਲਗਾ ਕੇ ਫੁਲਕੇ ਬਣਾਓ ਬੜੇ ਸੋਫਟ ਫੁਲਕੇ ਬਣਦੇ ਬੜੇ ਹੀ ਮੁਲੈਮ ਫੁਲਕੇ ਬੰਦੇ ਆ
ਅੱਛਾ ਹਾਂ ਚਾਵਲਾਂ ਦਾ ਬਣਾਇਆ ਨੀ ਗਾ ਦੇ ਆਟਾ ਬਸ ਓਹੀ ਹੈ ਤੁਹਾਨੂੰ ਹਾਂ ਕਹਿੰਦੇ ਤਾਂ ਹੈਗੀ ਐਜੀ ਜਿਵੇਂ ਤੁਸੀਂ ਦੱਸਦੇ ਹੋ ਐ ਵੀ ਮੈਨੂੰ ਦੱਸਿਆ ਤੁਸੀਂ ਸਾਰਾ ਕੁਛ ਤੇ ਲੇਕਿਨ ਗੱਲ ਤੇ ਉੱਥੇ ਆ ਗਈ ਨਾ ਗਰਮੀ ਇਨੀ ਹੈ। ਗੈਸ ਅੱਗੇ ਖੜੇ ਕੌਣ, ਗੈਸ ਅੱਗੇ ਖੜੇ ਕੌਣ ਬਸ ਹੀ ਤਾਂ ਹਾਂ ਮ ਤਾਂ ਮੁਸ਼ਕਿਲ ਹੋ ਜਾਂਦੀ ਗੈਸ ਅੱਗੇ ਕਢਣਾ ਹਮ ਹਾਂ ਚਲੋ ਹੋਰ ਤੁਹਾਡੇ ਬੱਚੇ ਸੋ ਗਏ ਨੇ
ਹਾਂਜੀ ਗੁਰੀਆ ਸੋ ਗਈ ਹੈ ਗਰਮੀ
ਹਾਂ ਗਰਮੀ ਤਾਂ ਬਹੁਤ ਹੈ ਅੱਜ ਗਰਮੀ ਬੜੀ ਏ
ਠੀਕ ਸੀ ਹ ਨਹੀਂ ਤੇ ਗਰਮੀ ਹੈ ਪਰ ਪੈਦੀ ਹੈ ਸ਼ਾਮੇ ਠੀਕ ਹੋ ਜਾਂਦਾ ਮੌਸਮ
ਹਾਂ ਬਸ ਇਨਾ ਜਿਵੇਂ ਅਸੀਂ ਕਹਿੰਦੇ ਹ ਨਾ ਵੀ ਪਸੀਨਾ ਬੜਾ ਜਿਆਦਾ ਆਉਂਦਾ ਹੈ ਉਹ ਨੀ ਆਉਂਦਾ ਇੰਨਾ ਪਸੀਨਾ
ਹਾਂਜੀ ਹਾਂਜੀ।
ਹਮ ਹਾਂ ਤੇ ਮਸ ਓਦਾਂ ਓਦਾਂ ਤੇ ਗਰਮੀ ਹੋਈ ਦੀ ਹੈ ਬਾਹ ਮਤਬ ਮਤਲਬ ਅਸੀਂ ਘਰ ਦੇ ਬਾਹਰ ਨੀ ਨਾ ਨਿਕਲਦੇ ਘਰੋਂ ਬਾਹਰ ਨਿਕਲਾਂਗੇ ਤੇ ਮਹਿਸੂਸ ਹੁੰਦੀ ਹੈ ਹਾਂ ਚ ਉਹ ਬਾਹਰ ਨਿਕਲਾਂਗੇ ਤੇਰੇ ਮਹਿਸੂਸ ਹ ਓਦਾਂ ਨੀ ਹੁੰਦੀ, ਹਮ ਹੋਰ ਹੋਰ ਬਸ ਕੋਈ ਨੀ ਹੋਰ ਐਟਮਾਂ ਕੋਈ ਗੱਲ ਨੀ ਹੋਰ ਐਟਮਾਂ ਵੀ ਆਪਾਂ ਸ਼ੇਅਰ ਕਰਾਂਗੇ ਕੋਈ ਤੇ ਤੁਹਾਨੂੰ ਹਮ
ਕਿਉਂ ਨੀ ਕਿਉਂ ਨੀ ਕਰਿਓ ਚਲੋ ਠੀਕ ਹੈ। ਫਿਰ ਕਰਦੇ ਹਾਂ ਫੋਨ।
ਚੱਲ।
ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਫਿਰ ਕਰਦੇ ਆ ਫੋਨ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ।